ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਹਾਂਜੀ ਵਧੀਆ, ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਬਸ ਮੈਂ ਵੀ ਵਧੀਆ।
ਹੋਰ ਘਰ ਠੀਕ ਨੇ ਸਾਰੇ।
ਹੈਲੋ।
ਹਾਂਜੀ ਘਰ ਠੀਕ ਨੇ ਸਾਰੇ ਬੱਚੇ ਠੀਕ ਹੈ।
ਵਧੀਆ ਵਧੀਆ ਸਭ ਵਧੀਆ। ਸੰਘ ਹੈ।
ਹੋਰ ਕਿਆ ਕਰਦੇ ਹੋ ਅੱਜ ਕੱਲ।
ਬਸ ਕੁਛ ਨਹੀਂ ਅਜ ਕੱਲ ਕੀ ਹੋ ਰਿਹਾ ਹੋਸਪਿਟਲ ਵਿੱਚ ਪੇਸ਼ੈਂਟ ਇੰਨੇ ਆ ਰਹੇ ਨੇ ਪੱਥਰੀ ਵਾਲੇ।
ਅੱਛਾ।
ਜਿਹਨੂੰ ਦੇਖੋ ਉਨ੍ਹਾਂ ਦੇ ਹੀ ਪੇਟ ਚ ਦਰਦ ਤੇ ਨਾਲ ਪੱਥਰੀ। ਕਿਸੇ ਦੇ ਗਾਲ ਬਲੈਡਰ ਵਿੱਚ ਏ। ਕਿਸੇ ਦੇ ਗੁਰਦੇ ਚ ਕਦੇ ਕਿਸੇ ਦੇ ਪਿਤ ਦੀ ਥੈਲੀ ਚ ਵੇ। ਬਸ ਤੇ ਬਸ ਉ ਕੇਹਂਦੇ ਨੇ ਪਾਣੀ ਵਗੈਰਾ। ਜ਼ਿਆਦਾ ਤੇ ਕਿੰਨਾ ਬੰਦਾ ਪਾਣੀ ਪੀ ਲਏਗਾ। ਜ਼ਿਆਦਾ ਪੀ ਲਿਆ ਤ ਵੀ ਦਿੱਕਤ ਹੈ ਘੱਟ ਪੀ ਲ ਤ ਦਿੱਕਤ ਹੈ ਹਾਂਜੀ ਦੱਸੋ।
ਵੀ ਅੱਜ ਦੇ ਟਾਈਮ ਚ ਤਾਂ ਮੀਨਸ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ ਹੁਣ ਪਹਿਲਾਂ ਕਦੇ ਪੱਥਰੀ ਦਾ ਤਾਂ ਸੁਣ। ਵੀ ਨੀ ਸੀਗਾ ਹੁਣ ਤਾਂ ਮੀਨਜ਼ ਹਰੇਕ ਨੂੰ ਜਦੋਂ ਸੁਣਦੇ ਹ ਨਾ ਕਿ ਪੱਥਰੀ ਹੋਈ ਹੋਈ ਹੈ ਪੱਥਰੀ ਹੋਈ ਹੋਈ ਹੈ ਮੇਰੇ। ਨਾਲ ਵੀ ਇੱਕ ਹੈਗੇ ਸੀ ਨੌਨ ਨੇ ਮੇਰੇ ਉਹਨਾਂ ਵੀ ਹੋਈ ਹੋਈ ਹੈ ਮੈਨੂੰ ਖੁਦ ਵੀ ਦੱਸਿਆ ਹੋਇਆ ਵੀ ਮੇਰੇ ਪਥ ਹੀ ਹੈ
ਅੱਛਾ ਤੇ ਕੀ ਕੀਤਾ ਸੀ ਤੁਹਾਡੇ ਹੈਗੇ ਸੀ ਤੇ ਕੀ ਕੀਤਾ ਤੁਸੀਂ
ਨਹੀਂ ਮੈਂ ਤਾਂ ਮੀਨਸ ਕੁਛ ਵੀ ਨੀ ਬਸ ਮੀਨਸ ਕਈ ਵਾਰ ਤਿੰਨ ਕੁ ਮਹੀਨਿਆਂ ਬਾਅਦ ਦਰਦ ਉੱਠ ਜਾਂਦਾ ਸੀਗਾ ਪੇਟ ਦੇ ਵਿੱਚ ਬਹੁਤ ਬੁਰਾ ਮੀਨਜ਼ ਵਾਊਂਟਿੰਗ ਵਗੈਰਾ ਵੀ ਆ ਜਾਂਦੀ ਸੀਗੀ ਹਨਾ ਉਹਦੇ ਕਰਕੇ।
ਹਾਂਜੀ ਓ ਦਰਦ ਵੀ ਜ਼ਿਆਦਾ ਹੀ ਹੁੰਦਾ ਫੇਰ।
ਹਾਂਜੀ ਚਦਾ ਮੀਨਸ ਬੁਰਾ ਹਾਲ ਵੀ ਐਵੇਂ ਲੱਗਦਾ ਵੀ ਬਸ। ਦਵਾਈ ਵੀ ਫਿਰ ਮੀਨਸ ਏਟ ਏ ਟਾਈਮ ਹੋਸਪਿਟਲ ਲੈਕੇ ਜਾਂਦੇ ਸੀਗੇ ਫ ਜਦੋਂ। ਲਗਵਾਉਂਦੇ ਸੀਗੇ ਫੇਿਰ ਉਹ ਦਰਦ ਟਿਕ ਜਾਂਦਾ ਸੀ ਨਾ।
ਹਾਂ ਦੋ ਚਾਰ ਦਿਨ ਟਿੱਕ ਜਾਂਦਾ ਫੇਰ ਦੁਬਾਰਾ ਦਰਦ ਹੋਏ ਫੇਰ ਇੰਜੈਕਸ਼ਨ ਲਗਵਾ ਲੋ।
ਹੁਣ ਤਾਂ ਕਾਫ਼ੀ ਟਾਈਮ ਹੋ ਗਿਆ ਵੀ ਹੁਣ ਨੀ ਦਰਦ ਉੱਠਿਆ ਜਮਾਂ ਵੀ। ਉੱਠੇ ਵੀ ਨਾ।
ਪਤਾ ਹੀ ਕੀ ਹੈਗਾ ਅਸੀਂ ਉਹ ਲਾਪਰਵਾਹੀ ਕਰਦੇਿੰਦੇ ਹਾਂ ਨਾ ਅਸੀਂ ਸੋਚਣੇ ਹਾਂ ਨਿਕਲ ਗਈ ਅਸੀ ਉਹ ਗਲਤੀ ਮੈਂ ਵੀ। ਾਲੀ ਤੇ ਸੀ ਮੇਰੇ ਜਿਸ। ੇ ਦਰਦ ਹੋਇਆ ਨਾ ਮੇਰੇ ਗੁਰਦੇ ਚ ਹੈਗੇ ਸੀ ਤੇ ਮੈਨੂੰ ਕਿਸੇ ਨੇ ਆਖਿਆ ਕੀ ਕਹਿੰਦੇ ਨੇ। ਹੈਗਾ ਨਾ ਵਿਵੇਕ ਵਿਹਾਰ ਹੈਗਾ ਉੱਥੇ ਬਾਲਾ ਜੀ ਮੰਦਿਰ ਹੈਗਾ ਉੱਥੇ ਸਵੇਰੇ ਅੱਠ ਵਜੇ। ਤੂੰ ਲੈ ਕੇ ਨਾ ਗਿਆਰ ਵਜੇ ਤੱਕ ਦਵਾਈ ਪਿਲਾਉਂਦੇ ਨੇ ਦਸ ਵਜੇ ਤੱਕ। ਖਾਲੀ ਪੇਟ ਜਾਣਾ ਹੁੰਦਾ ਹੈ ਠੀਕ ਹੈ ਤੇ ਉਹਨਾ ਨੇ ਮੈਨੂੰ ਕਿਹਾ ਅ ਸੀ ਬਈ ਗੁਰਦੇ ਦੀ। ਨਿਕਾਲ ਦਿੰਦੇ ਆ ਤੇ ਲੇਕਿਨ ਪਿਤ ਦੀ ਥੈਲੀ ਦੀ ਨਹੀਂ ਨਿਕਾਲਦੇ ਉਹਦਾ ਤੇ ਉਪਰਾਸ਼ਨ ਹੁੰਦਾ ਹੈ। ਤੇ ਖਾਲੀ ਪੇਟ ਜਾਣਾ ਹੁੰਦਾ ਬਿਲਕੁਲ ਨਾਲ। ਪਾਣੀ ਦੀ ਬੋਤਲ ਲੈ ਜਾਓ ਆਪਣੇ ਤੇ ਨਾਲ ਉੱਥੇ ਟੈਬਲੇਟ ਦਿੰਦੇ ਨੇ। ਤੇ ਜੋ ਚਾਹ ਨਾਲ ਪੀਣੀ ਪੈਂਦੀ ਹੈ ਖਾਣੀ ਲ ਲੈਣੀ ਪੈਂਦੀ ਹੈ ਦਵਾਈ। ਤੇ ਮੈਂ ਫੇਿਰ ਲਾ ਲਤੀ ਘਰ ਆਈ ਨਾ। ਤੇ ਫੇਿਰ ਮੈਂ ਸੋਚਿਆ ਉਹਨੂੰ ਰਹਿਣ ਦਾ ਦਵਾਈ ਤੇ ਮੈਂ ਪੀ ਲਿੱਤੀ ਹੈ ਹੁਣ ਮੇਰੀ ਸਹੀ।